ਹੈਲੋ, ਹਾਂਜੀ ਸਤਿ ਸ੍ਰੀ ਆਕਾਲ।
ਕੀ ਹਾਲ ਏ?
ਹੈਲੋ, ਸਤਿ ਸ੍ਰੀ ਆਕਾਲ ਜੀ-ਸਤਿ ਸ੍ਰੀ ਅਕਾਲ ਅਵਾਜ਼ ਨੀ ਆਈ ਮੇਰੀ?
ਆ ਗਈ- ਆ ਗਈ ਜੀ, ਆਵਾਜ਼ ਆ ਗਈ ਮੈਨੂੰ ਯਕੀਨ ਨਹੀਂ ਹੋ ਰਿਹਾ ਨਾ ਤੁਸੀਂ ਮੈਨੂੰ ਫੋਨ ਕੀਤਾ।
ਅੱਛਾ, ਕਿਉਂ ਮੈਂ ਤੇ ਪਹਿਲ ਅੱਛਾ-ਅੱਛਾ, ਨਹੀਂ-ਨਹੀਂ। ਬਸ, ਥੋੜਾ ਟਾਈਮ ਦੀ ਸ਼ੋਰਟੇਜ ਆ ਔਰ ਕੀ ਇਹ ਨੀ ਤੇ ਮੈਂ ਤਾਂ ਤੁਹਾਨੂੰ ਕਰਦੀ ਰਹਿੰਦੀ ਹਾਂ ਵਿੱਚ-ਵਿੱਚ ਫੋਨ।
ਨਹੀਂ-ਨਹੀਂ ਹੁਣ ਤੁਸੀਂ ਬਹੁਤ ਚਿਰਾਂ ਬਾਅਦ ਫੋਨ ਕੀਤਾ ਮੈਂ ਕਿਹਾ ਨੀ ਭੁਲੀ ਗੇ ਹੈਗੇ ਨੇ ਮੈਨੂੰ ਮੈਂ ਵੀ ਕੁਛ ਬਿਜੀ ਸੀ, ਤੁਸੀਂ ਵੀ ਨੀ ਫੋਨ ਕੀਤਾ।
ਚਲੋ, ਹੁਣ ਕਰ ਲਿਆ ਨਾ।
ਵਧੀਆ, ਵਧੀਆ ਕੀਤਾ ਜੇ ਹੋਰ ਕੀ ਹੋਰ ਸੁਣਾਓ ਬੱਚੇ ਠੀਕ ਨੇ? ਵੀਰ ਜੀ ਠੀਕ ਨੇ?
ਠੀਕ ਸਭ ਵਧੀਆ ਸਭ ਠੀਕ ਨੇ, ਕੰਮ ਪਿਆ ਮੈਨੂੰ ਤੁਹਾਡੇ ਕੋਲ ਇੱਕ
ਹਾਂਜੀ-ਹਾਂਜੀ, ਦੱਸੋ?
ਤੁਸੀਂ ਜਿਸ ਟੇਲਰ ਕੋਲ, ਸਵਾਂਦੇ ਹੋ ਨਾ? ਸੂਟ, ਮੈਨੂੰ ਉਹਦਾ ਨੰਬਰ ਸੈਂਡ ਕਰੋ ਜਰਾ ਮੈਂ ਗੱਲ ਕਰਨੀ ਉਹਦੇ ਨਾਲ, ਸੁਆਗੀ ਆਪਣੇ ਸੂਟ
ਤੁਸੀਂ ਸੂਟ ਸਵਾਣੇ ਹੈ?
ਹਾਂਜੀ।
ਕੀ ਗੱਲ ਕਰ ਹੋ? ਸਗੋਂ ਤੁਸੀਂ ਇੰਨੇ ਖੁੱਦ ਇੰਨੇ ਸੋਹਣੇ ਸੂਟ ਸੀਂਦੇ ਹੋ, ਤੁਹਾਨੂੰ ਟੇਲਰ ਦੀ ਲੋੜ ਕਿੱਥੇ ਪੈ ਗਈ ਟੇਲਰ ਤੁਹਾਡੇ ਅੱਗੇ ਫੇਲ ਹੋ ਜਾਂਦੇ ਨੇ।
ਨਹੀਂ-ਨਹੀਂ ਐਕਚੁਲੀ ਪਤਾ ਕੀ ਹੈ ਜਦੋਂ ਉਹ ਸੀਂਦੀ ਸੀ ਤਾਂ ਸੀ ਲੈਂਦੀ ਸੀ ਹੁਣ ਸਿੱਤੇ ਨੀ ਜਾਂਦੇ, ਕੁਛ ਟਾਈਮ ਘੱਟ ਐ ਟਾਈਮ ਬਸ ਇਸ ਸੇ ਹੀ ਨਿਕਲ ਜਾਂਦਾ ਹੈ।
ਹਾਂ-ਹਾਂ, ਨਹੀਂ ਤੁਸੀਂ ਤਾਂ ਇੰਨੇ ਸੋਹਣੇ ਸੂਟ ਸੀਂਦੇ ਸੀ ਸਗੋਂ ਤੁਹਾਨੂੰ ਆਪੇ ਸੀਣੇ ਚਾਹੀਦੇ ਮੈਂ ਤੇ ਕਿਹਾ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਆਪਣਾ ਬੁਟੀਕ ਖੋਲੋ ਇਡੇ ਡਿਜ਼ਾਇਨਰ ਡਰੈਸ ਤੁਸੀਂ ਬਣਾਈ ਦੀਆਂ ਮੈਨੂੰ ਯਾਦ ਏ, ਤੁਸੀਂ ਆਪਣੀ ਬੇਟੀ ਦੀ ਡਿਜ਼ਾਇਨਰ ਇੰਨੇ ਡਰਸਿਸ ਬਣਾਈ ਦੀਆਂ ਨੇ ਤੇ ਸਗੋਂ ਤੁਹਾਨੂੰ ਆਪੇ ਬਣਾਉਣੇ ਚਾਹੀਦੇ ਤੁਸੀਂ ਹੁਣ ਕਿਸੇ ਹੋਰ ਤੋਂ ਸਵਾ ਰਹੇ ਹੋ। ਤੁਹਾਨੂੰ ਪਤਾ ਸੈਟਿਸਫੈਕਸ਼ਨ ਹੀ ਨੀ ਆਹੀ ਪਤਾ ਕਿਸੇ ਹੋਟੇਲਰ ਦੀ। ਕਿਉਂਕਿ ਤੁਹਾਨੂੰ ਆਪਨੀ ਫਿਟਿੰਗ ਨਹੀ ਅੱਛੀ ਆਉਂਦੀ ਨਾ ਤੁਹਾਨੂੰ ਕਿਸੇ ਹੋਰ ਦੀ ਸੈਟਿਸਫੈਕਸ਼ਨ ਨੀ ਆਉਣੀ।
ਗੱਲ ਠੀਕ ਹੈ, ਗੱਲ ਠੀਕ ਹੈ, ਮਨ ਵੀ ਨਹੀਂ ਮੰਨਦਾ। ਪਰ ਐਵੇਂ ਕਿ, ਬੈਠਾ ਵੀ ਨਹੀਂ ਜਾਂਦਾ ਹੁਣ ਦੇਖੋ। ਮੰਨ ਲਓ ਜਿਸ ਤਰ੍ਹਾਂ ਹੁਣ ਮੈਂ ਦੋ- ਚਾਰ ਦਿਨਾਂ ਵਿੱਚ ਮੈਨੂੰ ਚਾਹੀਦਾ ਹੈ ਸੂਟ ਸੀਤਾ। ਤੇ ਨਹੀਂ ਵੀ ਬਣਦਾ, ਫੇਰ ਮੇਰੇ ਕੋਲ ਕਈ ਵਾਰ ਨਹੀਂ ਵੀ ਬਣਦਾ। ਪਹਿਲੇ ਮੈਂ ਕੀ ਕਰਦੀ ਸੀ ਜਿਸ ਹੁਣ ਕੱ- ਕੱਟਆ ਕੱਟ ਲਿਆ ਤੇ ਕੱਲ ਤਿਕਨ ਸਮਝੋ ਮੈਂ ਸੂਟ ਨੂੰ ਮੈਂ ਅਗਰ ਤੁਰਪਾਈ ਵਗੈਰਾ ਛੱਡਦਾ ਤੇ ਸੂਟ ਮੇਰਾ ਸਮਝੋ ਰੈਡੀ ਹੁੰਦਾ ਸੀ ਇੱਕ ਤੁਰਪਾਈ ਤਰਪਾਈ ਦੀ ਕਸਰ ਹੁੰਦੀ ਸੀ ਹੁਣ ਮੈਂ ਅਗਰ ਸੂਟ ਕੱਟ ਰਹੀ ਆ, ਮੰਨ ਲੋਓ ਕੱਟ ਲਿਆ। ਸ਼ਰਟ ਕੱਟਲੀ ਏ ਤੇ ਦੋ-ਤਿੰਨ ਦਿਨਾਂ ਬਾਅਦ ਬੋਟਮ ਕੱਟਾਂਗੀ। ਫੇਰ ਜਦੋਂ ਮੈਂ ਸੂਟ ਰੱਖਣਾ ਮਸ਼ੀਨ ਤੇ ਤੇ ਪੰਦਰਾਂ ਦਿਨ ਵੀ ਨਿਕਲ ਜਾਣਗੇ ਤੇ ਕਈ ਵਾਰ ਮਹੀਨਾ ਔਰ ਅੱਗੇ ਵੀ ਨਿਕਲ ਜਾਣਗੇ। ਉਸਦਾ ਰੀਜ਼ਨ ਐ ਨਾ ਇੱਕ ਤਾਂ ਮੇਰੇ ਕੋਲ ਬੈਠੇ ਬੈਠਾ ਵੀ ਨਹੀਂ ਜਾਂਦਾ ਇੰਨੀ ਦੇਰ ਹੁਣ ਨੀ ਮੇਰੇ ਕੋਲੋ ਬੈਠਾ ਜਾਂਦਾ। ਪਹਿਲੇ ਮੈਂ ਬਹਿ ਲੈਂਦੀ ਸੀ ਹੁਣ ਮੇਰੀ ਨਾ ਬੈਕ 'ਚ ਪੇਨ ਨਿਕਲ ਆਦੀ ਐ।
ਹਮ
ਤੇ ਮੈਂ ਬਹਿ ਨਹੀਂ ਪਾਦੀ ਜਾਂ ਫੇਰ ਚਲੋ ਮੰਨ ਲਓ। ਜਿੱਦ ਕਰਕੇ ਬਹਿ ਵੀ ਜਾ ਤੇ ਹੁਣੇ ਪਿੱਛੇ ਕਰਕੇ ਮੈਂ ਆਪਣੇ ਅ ਇੱਕ ਮਹੀਨੇ ਦੇ ਅੰਦਰ ਦੋ ਸੂਟ ਮੇਰੇ ਸਿੱਤੇ ਹੋਏ ਇੱਕ ਮਹੀਨੇ ਦੋ ਸੂਟ ਕਿਤੇ ਮੈਂ ਦੋ ਸੂਟ ਦੋਦਿਨਾਂ ਵਿੱਚ ਵੀ ਸੀ-
ਨਹੀਂ ਹੋਰ ਕੀ ਹੋਈ ਤੇ ਮੈਂ ਸੁਣ ਕੇ ਹੈਰਾਨ ਹੋ ਰਹੀ ਹਾਂ ਤੁਹਾਡੀ ਤੇ ਸਗੋਂ ਸਪੀਡ ਵੀ ਅੱਛੀ ਸੀ। ਮੈਂ ਤੁਹਾਨੂੰ ਖੁਦ ਦੇਖਿਆ ਤੁਸੀਂ ਇੱਕ-ਇੱਕ ਦਿਨ ਚ ਸੂਟ ਖੜੇ ਕੀਤੇ ਹੋਏ ਨੇ। ਮੈਂ, ਹੁਣੇੇ ਵੀ ਤੁਸੀਂ ਸ਼ਾਹਿਦ ਆਪਣੀ ਦੋਹਤਰੀ ਦਾ ਬਣਾਇਆ ਹੋਵੇ ਉਹ ਤਾਂ ਤੁਸੀਂ ਮੈਨੂੰ ਲੱਗਦਾ ਅੱਧੇ ਘੰਟੇ ਚ ਤਿਆਰ ਕਰਤਾ ਸੀ ਸੂਟ ਉਹਦਾ।
ਹਾਂ ਉਹ ਉਹਦੇ ਉਹ ਸੂਟ ਬਣਾਣ ਦੇ ਵਿੱਚ ਨਾ ਲਗਨ ਸੀ। ਲਗਨ ਸੀ ਪਿਆਰ ਸੀ ਬਣਾ ਤਾ
ਉਦੋਂ ਤੁਸੀਂ ਮੈਂ ਅੱਧੇ ਘੰਟੇ ਚ ਖੜਾ ਕੀਤਾ ਤੁਸੀਂ ਸੂਟ ਉਹਦਾ।
ਹਾਂ- ਹਾਂ ਅੱਧਾ ਘੰਟਾ।
ਤੁਸੀਂ ਫੇਰ ਯਾਰ ਹਮ-ਹਮ ਕੋਈ ਨੀ ਮੈਂ ਤੁਹਾਨੂੰ ਦੇਵਾਂਗੀ ਟੇਲਰ ਦਾ ਨੰਬਰ ਪਰ ਸਗੋਂ ਮੈਨੂੰ ਨਾ ਮੈਨੂੰ ਇਹ ਹੁੰਦਾ ਸੀ ਤੁਸੀਂ ਸੂਟ ਸੀਂਦੇ ਹੋ ਮੈਨੂੰ ਤੁਹਾਡੇ ਕੋਲੋ ਕੋਈ ਗਾਈਡੈਂਸ ਮਿਲ ਜਾਂਦੀ ਹੁੰਦੀ ਸੀ। ਕੀ ਮੈਨੂੰ ਕਦੀ ਸੂਟ ਦੀ ਡਿਜ਼ਾਇਨ ਪਤਾ ਚੱਲ ਜਾਂਦੇ ਤੁਹਾਡੇ ਦੇਖ ਕੇ ਉਹ।
ਆਈਡੀਆਜ਼ ਤੇ ਮੈਂ ਅੱਜ ਵੀ ਦੇ ਦਵਾਂਗੀ ਆਈਡੀਆਜ਼ ਤੇ ਮੈਂ ਦੇ ਲਾਂਗੀ। ਆਈਡੀਆਜ਼ ਤੇ ਆਪਣੇ ਵਾਸਤੇ ਵੀ ਆ ਜਾਂਦੇ ਆ ਬਟ ਐਵੇ ਬੈਠਣ ਨੀ ਹੁੰਦਾ-ਬੈਠਣ ਨਹੀਂ ਹੁੰਦਾ। ਹੁਣ ਅਹ ਜਦੋਂ ਹੁਣ ਪਿੱਛੇ ਕਰ- ਕੇ ਮੈਂ ਇੱਕ ਟੇਲਰ ਕੋਲੋ ਸਵਾਏ ਹੈ ਦੋ-ਤਿੰਨ ਸੂਟ ਉਹਨੇ ਅੱਛੇ ਸੀਤੇ ਹੈ। ਮਤਲਬ ਕਿ ਮੈਨੂੰ-ਮੈਨੂੰ ਸਾਟਸਫੈਕਸ਼ ਸ਼ਨ ਵੀ ਹੋਈ ਕਿ ਚਲੋ ਠੀਕ ਕੇ ਹੁਣ ਉਹ ਟੇਲਰ ਵੀ ਚਲਾ ਗਿਆ ਘਰ ਅੱਜ-ਕੱਲ੍ਹ ਤੁਹਾਨੂੰ ਪਤਾ।
ਹਾਂ ਮੌਸਮ ਹੁੰਦਾ ਵੈਸੇ। ਅੱਛਾ-ਅੱਛਾ ਤੇ ਜੋ ਟੇਲਰ ਲੋਕਲ ਦਾ ਨੀ ਸੀ ਟੇਲਰ ਉਹ
ਨਹੀਂ-ਨਹੀਂ ਇਹ ਉੱਧਰ ਦੇ ਹੀ ਨੇ। ਉੱਧਰ ਦੇ ਹੀ ਨੇ ਜਿਹੜੇ ਆਉਂਦੇ ਨੇ ਆ ਯੂਪੀ ਵਗੈਰਾ ਸਾਈਡ ਤੋਂ। ਬਿਹਾਰੀ ਵਗੈਰਾ ਇਹ ਇਨਾ ਇਹੀਓ ਸਨ ਤੇ ਹੁਣ ਛੁੱਟੀਆਂ ਹੋਈਆਂ ਤੇ ਚਲੇ ਗਏ।
ਨਹੀਂ ਸਹੀ ਗੱਲ ਏ ਅੱਛਾ-ਅੱਛਾ।
ਇਹਨਾਂ ਨੇ ਪੂਰੀ ਛੁੱਟੀਆਂ ਉੱਥੇ ਹੀ ਰਹਿਣਾ
ਅੱਛਾ, ਇਹ ਵੀ ਵਧੀਆ ਹੈ ਨਾ ਇਹਨਾਂ ਦਾ ਵੀ
ਉਹ ਤੇ ਉਹ ਵੀ ਇੰਤਜ਼ਾਰ ਕਰਦੇ ਹੈ ਵੇਟ ਕਰਦੇ ਆ ਕਦੋਂ ਛੁੱਟੀਆਂ ਪੈਣ ਤੇ ਕਦੋਂ ਜਾਈਏ ਸਾਰਾ ਸਾਲ ਤੁਹਾਨੂੰ ਪਤਾ ਹੈ ਪਰਦੇਸੀ ਨੇ ਇੱਕ ਤਰੀਕੇ ਨਾ ਉਹ ਜਾਣਾ ਹੀ ਹੈ ਉਹਨਾਂ ਨੇ ਘਰ ਆਪਣੇ।
ਬਿਲਕੁਲ-ਬਿਲਕੁਲ।
ਕਿਆ ਇਹ ਤੇ ਮਿਲਦੇ ਨੀ ਪਏ ਟੇਲਰ। ਤੇ ਤੁਹਾਡੇ ਕੋਲ ਪੁੱਛਿਆ ਤੁਸੀ ਤੇ ਕਿਸੇ ਲੇਡੀਜ਼ ਟੇਲਰ ਉਹ ਸੁਦੇ ਸੀ।
ਹਾਂਜੀ-ਹਾਂਜੀ। ਮੇਰੀ ਵਾਲੀ ਤੇ ਉਹ ਇਹ ਪੰਜਾਬ ਹੈਗੀ ਏ।
ਬਸ-ਬਸ ਫੇਰ ਤੇ ਉਹਨੇ ਕਿਤੇ ਨੀ ਜਾਣਾ।
ਪੰਜਾਬਣ ਹੈਗੀ ਹੈ ਯਾਰ ਮੈਂ ਨਾ ਤੁਹਾਡੇ ਕੋਲੋਂ ਇੱਕ ਲੈਣੀ ਸੀ ਅਹ ਕੀ ਨਾਮ ਐ ਇੱਕ ਆਈਡੀਆ ਲੈਣਾ ਸੀ ਮੇਰੇ ਕੋਲ ਕਰੇਪ ਦਾ ਸੂਟ ਏ ਅ ਬੈਂ ਪਰਪਲ ਕਲਰ ਦਾ ਤੇ ਮੈਨੂੰ ਥੋੜਾ ਬਤਾਉ ਵੀ ਕੋਈ ਪਲੇਨ ਸੂਟ ਐ ਕਰੇਪ ਦਾ ਨਾ ਉਹਦਾ ਚੁੰਨੀ ਉਹਦੀ ਡਿ ਡਿਜੀਟਲ ਪ੍ਰਿੰਟ ਮਤਲਬ ਥੋੜਾ ਡਿਜ਼ਾਇਨ ਬਤਾਓ ਮੈਨੂੰ ਕਿਸ ਤਰੀਕੇ ਨਾਲ ਬਣਾਵਾ ਮੇਰਾ ਥੋੜਾ ਜਿਹਾ ਡਿਜ਼ਾਇਨਰ ਵੀ ਬਣ ਜੇ ਉਹ ਤੇ ਮਤਲਬ ਮੈਨੂੰ ਚਾਹੀਦਾ। ਔਫਿਸ ਵੇਅਰਿੰਗ ਚ ਵੀ ਆ ਜਾਏ ਰ ਗੁੱਡ ਲੁਕਿੰਗ ਵੀ ਲੱਗੀ ਹੋ।
ਮੈਂ ਤੁਹਾਨੂੰ ਦੱਸਾਂ ਇੱਕ ਤੇ ਲੇਸ ਵਰਕ ਨਾ ਕਰਵਾਣਾ ਆਫਿਸ ਵੇਅਰ ਬਣਵਾਨਾ ਐ ਨਾ। ਤੇ ਡਿਜ਼ਾਇਨਰ ਸੂਟ ਬਣਵਾਣਾ ਕੋਟਸ ਸੈਟ ਡਿਜ਼ਾਇਨਰ ਕੋਟ ਸੈਟ ਔਰ ਉਹੋ ਨਾ ਲੇਸ ਵਰਕ ਕੁੱਛ ਨਹੀਂ ਦੇਣਾ ਸਿਰਫ ਬਟਨ ਦੇਣਾ।
ਹ
ਬਟਨ ਦੇਣਾ ਇੱਕ
ਇਹ ਥੋੜ੍ਹੀ ਬਹੁਤੀ ਦੇਣੀ ਪਏਗੀ ਥੋੜੀ ਬਹੁਤੀ ਦੇਣੀ ਪਏਗੀ ਕਿਉਂਕਿ ਉਹ ਬਿਲਕੁਲ-ਬਿਲਕੁਲ ਪਲੇਨ ਸੂਟ ਐ ਉਹਦਾ ਨੈਕ ਵੀ ਨੀ ਬਣਿਆ ਏਦਾਂ ਫੇਰ ਉਹ ਕਿਸ ਹਮ ਬਿਲਕੁਲ ਪਲੇਨ ਮੈਂ ਸੋਚ ਰਹੀ ਸੀ ਥੋੜ੍ਹੀ ਜਿਹੀ ਦੇ ਦਾਂਗੀ ਪਾਈਪਿੰਗ ਐਟਲੀਸਟ ਉਹ ਨਾ ਥੋੜੀ ਜਿਹੀ ਪਤਲੀ-ਪਤਲੀ ਲੇਸ ਲਗਵਾ ਦਾਂਗੀ।
ਨਹੀਂ ਲੇਸ ਵਰਕ ਨਹੀ ਕਰਵਾਓ। ਪਾਈਪਿੰਨ ਵਾਲਾ ਕਰਵਾਓ ਅੰਗਰੱਖਾ ਸਟਾਈਲ ਵਿੱਚ ਵੀ ਤੁਸੀਂ ਬਣਾ ਸਕਦੇ ਹੋ। ਅੰਗਰਖਾ ਸਟਾਈਲ ਵੀ ਅੱਛਾ ਲੱਗਦਾ ਹੈ ਉਹ ਜਿਹੜਾ ਇੱਕ ਫਰੰਟ ਸਾਈਡ ਦੇ ਉੱਪਰ ਇੱਕ ਪੀਸ ਸੂਟ ਦਾ ਮਤਲਬ ਇਹ ਟੇਢਾ ਹੋ ਕੇ ਸਾਈਡ ਦੇ ਉੱਪਰ ਨੀ ਨਿਕਲਦਾ। ਜਿਸ ਤਰ੍ਹਾਂ ਉੱਪਰ ਗੁਜਰਾਤੀ ਲੋਕ ਅੰਗ ਰੱਖਣ ਨੀ ਪਾਦੇ ਛੋਟੇ-ਛੋਟੇ ਸ਼ੋਰਟ ਫਰੋਕਾਂ ਪਾਦੇ ਸੀ ਤੇ ਸਾਈਡ ਉੱਪਰ ਡੋਰੀ।
ਸਮਝ ਗਈ, ਸਮਝ ਗਈ, ਸਮਝ ਗਈ, ਮੈਂ ਉਹ ਜਿਸ ਤਰ੍ਹਾਂ
ਜ ਤਰ੍ਹਾਂ ਵੀ ਮੈਂ ਅੰਗ ਰੱਖਾ ਤੁਹਾਨੂੰ ਸਮਝ ਮੇਰੇ ਚਨਾ ਗਈ ਹੋਏਗੀ। ਉਸ ਸਾਈਡ ਦੇ ਉੱਪਰ ਹਮ ਉਸੇ ਸਟਾਈਲ ਵਿੱਚ ਵੀ ਤੁਸੀਂ ਬਣਵਾ ਸਕਦੇ ਹੋ। ਤੇ ਇੱਕ ਉਹ ਵੀ ਬੰਦਾ ਜੇ ਰਾਊਂਡ ਕਟਨੀ ਬਣਵਾਣਾ ਥੱਲਿਓ ਤੁਸੀਂ ਉਹ ਰਹਿਣੇ ਦੇਣਾ।
ਮੈਨੂੰ ਨਾ ਮੇਰੀ ਮਦਰ ਨੇ ਸੁਜੈਸਟ ਕੀਤਾ। ਤਾ ਸੀ ਕਹਿੰਦੇ ਸੀ, ਉਹ ਨਾ ਕਲੀਆਂ ਵਾਲੀ ਫਰੋਕ ਬਣਵਾ ਲਏ ਜਿਹੜੀ ਉਹ ਕਲੀਆਂ ਜਿਹੜੀਆਂ ਉੱਪਰੋਂ ਮੋਢੇ ਤੋਂ ਸ਼ੁਰੂ ਹੋ ਕੇ ਥੱਲੇ ਆਂਦੀਆ ' ' ਹਾਂਜੀ ਹਾਂ ਕਹਿੰਦੇ ਉਹਨਾਂ ਦਾ ਬਲਾਉਜ ਨਾ ਵੱਖਰਾ ਕਰਵਾਈ ' ' ਉਹਨੂੰ ਓਦਾਂ ਹੀ ਖੀ ਤੇ ਉੱਪਰੋਂ ਦੀ ਖਿੱਚ ਕੇ ਉਹਨਾਂ ਨੂੰ ਟੇਲਰ ਨੂੰ ਕਹੀ ਕਿ ਉੱਪਰੋਂ ਦੀ ਲੈ ਕੇ ਆ ਸਿੱਧਾ ਥੱਲੇ ਅ ਕਲੀਆਂ
ਉਹ ਅਨਾਰਕਲੀ ਹੋ ਗਿਆ ' ' ਤੁਸੀਂ ਉਹ ਬਣਵਾਉ।
ਅੱਛਾ-ਅੱਛਾ।
ਤੁਹਾਨੂੰ, ਅੱਛਾ ਵੀ ਲੱਗੇਗਾ ' ' ਨਾਰਕਲੀ ਡਰੈਸ ਅੱਛੀ ਲੱਗੇਗੀ ਪਲੇਨ ਵਿੱਚ ਪਲੇਨ ਵਿੱਚ ਅੱਛੀ ਲੱਗਦੀ ਐ ਪਾਈਪਿੰਨ ਵਰਕ ਉਹਨੂੰ ' ' ਤੇ ਚੁ-ਚੁੰਨੀ ਤੁਸੀਂ ਕਹਿ ਰਹੇ ਹੋ ਨਾਲ ਹੈ ਸੂਟ ਦੇ ਉਹ ਬਹੁਤ ਅੱਛਾ ਲੱਗੇਗਾ। ਹਮ ਅੱਛਾ, ' ' ਤੇ ਉਹ ਜਿਹੜਾ ਪਾਈਪਿੰਨ ਵਰਕ ਐ ਨਾ ਉਸ ਜਗ੍ਹਾ ਪਰ ਤੁਸੀਂ ਪਾਈਪਿੰਨ ਦੀ ਜਗ੍ਹਾ ਤੇ ਜੇਕਰ ਪਤਲੀ-ਪਤਲੀ ਲੇਸ ਵਰਕ ਦੇਨਾ ਹੈਗਾ ਨਾ ਤਾਂ ਬੈਸਟ ਲੱਗੇਗਾ ਲੇਕਿਨ ਉਹ ਜੇ ਸਟਾਈਲ 'ਚ' ਉਹ ਸਲਿਟਸ ਉੱਪਰ ਲਗਾ ' ' ਥੱਲੇ ਉਹ ਨਹੀਂ ' ' ਉਹ ਰਹਿਣੇ ਦੇ
ਤੇ ਮੈਂ ਘੇਰੇ ਤੇ ਨਾ ਲਗਵਾਂ, ਪਤਲੀ-ਪਤਲੀ ਲੇਸ
ਨਹੀਂ-ਨਹੀਂ ਉਹ ਮਤਕੀ ਅਨਾਰਕਲੀ ਜਦੋਂ ਸੂਟ ਬਣਾਓਗੇ ਨਾ ਤੇ ਉੱਪਰੋਂ ਅਹ ਜਦੋਂ ਦੇਗਾ ਨਾ ਕਲੀਆਂ ਸਟਿਚ ਹੋਣਗੀਆਂ, ਤਾਂ ਫਿਰ ਲੇਸ ਵਰਕ ਅੱਛਾ ਲ ਹਾਂ, ਥੱਲੇ ਫੇਰ ਕਰਨਾ ਪੈਣਾ ਰਾਊਂਡ
ਥੱਲੇ ਘੇਰੇ ਨੂੰ ਥੋੜਾ ਦੇਣਾ ਪੈਣਾ ਨਾ ਰਾਊਂਡ ਵਿੱਚ ਤੇ ਅੱਗੇ ਵਾਹਵਾਂ ਤੇ
' ' ਹਮ ਉਹਦੇ 'ਚ' ਦੇਣਾ ਪਏਗਾ ' ' ਕਿਉਂਕਿ ਅਨਾਰਕਲੀ ਸੂਟ ਜਿਹੜਾ ਨਾ ਉਹ ਤੇ ਲੇਸ ਵਰਕ ਨਾਲ ਅੱਛਾ ਲੱਗੇ ਗਾ, ਪਾਈਪਿੰਨ ਨਾਲ ਅੱਛਾ ਲੱਗੇਗਾ ਲੇਕਿਨ ਉਹ ਜਿਹੜਾ ਇੱਕ ਸਿੰਪਲ ਜਿਹੜਾ ਇੱਕ ਉਹ ਆਊਟਫਿਟ ਜੋ ਇੱਕ ਲੋਕ ਪਾ ਲੈਂਦੇ ਹਾਂ ਬਿਲਕੁਲ ਕੁਲ ਸਿੱਧੀ ਸ਼ਰਟ ਐ। ਸਲਿਟਸ ਤੇ ਲਗਾ ਲਈਆ ਜਾ ਉਹ ਚੀਜ਼ ਨੀ ਉਹ
ਬਵਾਉਣਾ ਮੈਂ ਥੋੜ੍ਹੀ ਸਮਾਰਟ ਡਰੈਸ ਬਣਵਾਣੀ ਸੀ ਕਿਉਂਕਿ ਅ ਰੇਅਰ ਹੀ ਹੁੰਦਾ ਕਿ ਸੂਟ ਸਾਨੂੰ ਮਿਲ ਜੇ ਬਿਲਕੁਲ, ਪਲੇਨ ਜਾਂ ਸੂਟ ਮਿਲੇ ਫਿਰ ਇਹਦਾ ਮਤਲਬ ਹੁੰਦਾ ਆਪਣੇ ਹਿਸਾਬ ਨਾਲ ਡਿਜ਼ਾਇਨ ਕਰੀਏ ਇਹਨੂੰ ਮੇਰਾ ਮਨ ਸੀ ਮੈਂ ਕਿਹਾ ਚਲੋ ਮੈਂ ਕੁਛ ਆਪਣੇ ਹਿਸਾਬ ਨਾਲ ਡਿਜ਼ਾਇਨ ਕਰਾਂ ਇਹਨੂੰ ਸੂਟ ਸੋਣਾ ਕਿਤੇ ਆਫਿਸ ਜਾਣਾ ਹੁੰਦਾ।
ਹਮ, ' ' ਇੱਕ ਕੰਮ ਕਰੋ ਨਾ ਅਗਰ, ਕੰਮ ਟਾਈਮ ਕੱਟ ਸਕਦੇ ਹੋ ' ' ਥੋੜ੍ਹੀ ਦੇਰ ਅਸੀਂ ਘਰ ਆਣਾ। ਮੇਰੇ ਕੋਲ ਹੈ ਇੱਕ, ਦੋ ਡਿਜ਼ਾਇਨਸ ਮੈਂ ਤੁਹਾਨੂੰ ਦਿਖਾਵਾਂਗੀ
ਚਲੋ ਏਦਾਂ ਹਾਂ ਇਸ ਤਰ੍ਹਾਂ ਕਰ ਲਾਂਗੀ ਕਿ ਤੁਹਾਡੇ ਕੋਲ ਆਵਾਂਗੀ ਮੈਂ
ਕਲੀ ਵਾਲਾ ਅ-ਅੱਛਾ ਆਈਡੀਆ ਅੱਛਾ ਆਈਡੀਆ। ' ' ਉਹ ਤੁਸੀਂ ਬਣਵਾ ਲਓ, ਕਿਉਂਕਿ ਤੁਸੀਂ ਜਿਹੜਾ ਕਰੇਬ ਵ-ਵਰਡ ਯੂਜ ਕੀਤਾ ਕਰੇਪ ਕੱਪੜਾ ਜਿਹੜਾ ' ' ਉਹਦੇ ਵਿੱਚ ਵੀ ਉਹ ਠੀਕ ਰਹਿਣਾ, ਅਨਾਰਕਲੀ ਠੀਕ ਰਹੇਗਾ ਫੌਲ ਅੱਛਾ ਹੋਏਗਾ ਉਹਦਾ
ਅੱਛਾ-ਅੱਛਾ ਤੇ ਤੁਸੀਂ ਇਸ ਵਕਤ ਘਰ ਹੈਗੇ ਹੋ ਜਾਂ ਕਿਤੇ ਬਾਹਰ ਹੈਗੇ ਹੋ
ਨਹੀਂ ਘਰ ਆ, ਮੈਂ ਘਰ ਤੁਸੀਂ ਆ ਜਾਣਾ।
ਹਾਂ, ਫੇਰ ਮੈਂ ਆਂਦੀ ਆ ਤੁਹਾਡੇ ਸ਼ਾਮੀ ਆਂਦੀ ਆ ਮੈਂ ਨਾ ਮੈਂ ਤੁਹਾਨੂੰ ਟੇਲਰ ਦਾ ਨੰਬਰ ਵੀ ਦੇ ਦਾਂਗੀ। ਹੋ ਸਕੇ ਤੇ ਫਿਰ ਤੁਹਾਡੇ ਨਾਲ ਵੀ ਚੱਲ ਜਾਂਗੀ ਚਲੋ ਤੁਹਾਡੀ ਮੀਟਿੰਗ ਕਰਵਾ ਦਾਂਗੀ ਉਹਦੇ ਨਾਲ ਮੈਂ।
ਹਾਂ, ਹਾਂ, ਹਾਂ ਕੋਈ ਨੀ, ਸਗੋਂ ਠੀਕ ਰਹੇਗਾ। ਮੇਰੇ ਵਾਸਤੇ ਠੀਕ ਰਹੇ ਗਾ ਤੇ ਤੁਸੀਂ ਅਨਾਰਕਲੀ ਵਾਲਾ ਅੱਛਾ। ਅਗਰ ਨਹੀਂ ਅਨਾਰਕਲੀ ਵਾਲਾ ਇੱਕ ਪਰਸੈਂਟ ਮਨ ਕਰਦਾ ਤਾਂ ਫੇਰ ਅਸੀਂ ਮੈਂ ਤੁਹਾਨੂੰ ਦੂਜਾ ਡਿਜ਼ਾਇਨ ਦੇਦੋ।
ਕੋਈ ਨੀ ਮੈਂ ਆਦੀ ਆ ਸ਼ਾਮੀ ਤੁਹਾਡੇ ਕੋਲ ਨਾ ਕੇ ਦੇਖਦੇ ਆ ਚਲੋ ਠੀਕ ਓਕੇ।
ਓਕੇ - ਓਕੇ।